ਹਾਂਜੀ ਕੀ ਹਾਲ ਚਾਲ ਹੈ ਜੀ
ਬਸ ਵਧੀਆ ਜੀ ਅੱਜ ਦਾ ਸਾਡਾ ਟੋਪਿਕ ਹੈ ਜੀ ਪਰਿਵਾਰ ਤੁਸੀਂ ਪਰਿਵਾਰ ਬਾਰੇ ਕੁੱਝ ਦੱਸੋਗੇ ਜੀ
ਹਾਂਜੀ ਜੀ ਜ਼ਰੂਰ ਜੀ ਹਾਂਜੀ ਅਸੀਂ ਸਾਰਾ ਪਰਿਵਾਰ ਇਕੱਠੇ ਰਹਿੰਦੇ ਹਾਂ
ਅੱਛਾ ਜੀ ਤੁਹਾਡੀ ਜਆਏਟ ਫੈਮਲੀ ਹੈ ਜੀ
ਹਾਂਜੀ ਜੁਆਇੰਟ ਫੈਮਿਲੀ ਹੈ ਜੀ ਸਾਡੀ ਹਾਂਜੀ ਤੇ ਤੁਸੀਂ
ਹਾਂ ਹਾਂਜੀ ਸਾਡੀ ਵੀ ਜੁਆਇੰਟ ਫੈਮਲੀ ਹੈਗੀ ਆ ਜੀ ਮੇਰੇ ਮਦਰ ਮੇਰੇ ਫਾਦਰ ਹੈ ਇੱਕ ਬ੍ਰਦਰ ਹੈ ਤਾਂ ਇਹਦਾ ਤਾਏ ਦਾ ਮੁੰਡਾ ਹੈ ਤੇ ਭੈਣਾਂ ਮੇਰੀਆਂ
ਠੀਕ ਹੈ ਜੀ ਹਾਂ ਅਸੀਂ ਵੀ ਹਾਂ ਅਸੀਂ ਵੀ ਪੰਜ ਦਰਾਣੀਆਂ ਜਠਾਣੀਆਂ ਆ ਦੋ ਸਾਡੀਆਂ ਨਨਾਨਾ ਨੇ ਹਾਂਜੀ ਤੇ ਤਿੰਨ ਪਰਿਵਾਰ ਅਸੀਂ ਇੱਥੇ ਇਕੱਠੇ ਰਹਿੰਦੇ ਹਾਂ ਤੇ ਇੱਕ ਪਰਿਵਾਰ ਸਾਡੇ ਜਲੰਧਰ ਰਹਿੰਦੇ ਨੇ ਅਤੇ
ਠੀਕ ਹੈ ਜੀ ਅੱਛਾ ਜੀ ਅੱਜ ਕੱਲ ਤੁਸੀਂ ਬੜਾ ਦੇਖ ਆ ਹੈਗਾ ਕਿ ਲੋਕੀ ਅੱਜ ਕੱਲ੍ਹ ਬੱਚੇ ਆਪਣੇ ਮਾਂ ਪਿਓ ਨੂੰ ਛੱਡ ਛੁੱਡ ਕੇ ਚੱਲ ਜਾਂਦੇ ਹੈਗੇ ਹੈ ਇਹ ਬੋਤ ਚੀਜ਼ ਗ਼ਲਤ ਹੈਗੀ ਹੈ ਨਾ ਜੀ
ਹਾਂਜੀ ਹਾਂਜੀ ਬੋਤ ਜ਼ਿਆਦਾ ਗ਼ਲਤ ਹੈ ਇਹ ਕੁਛ ਤਾਂ ਦੇਖੋ ਇਹ ਇਸ ਗੱਲ ਪਿੱਛੇ ਦਾ ਕੁਛ ਸਾਡਾ ਵੀ ਕਾਰਨ ਹੋਏਗਾ ਅਸੀਂ ਵੀ ਕਿਸੇ ਥਾਂ ਤੇ ਗ਼ਲਤ ਹੋਵਾਂਗੇ ਕਿ ਜਿਹੜੇ ਅਸੀਂ ਅੱਜ ਕੱਲ੍ਹ ਇਕੱਠੇ ਰਹਿੰਦੇ ਨੀ ਗ ਬੱਚਿਆਂ ਨੂੰ ਪਰਿਵਾਰਕ ਮਾਹੌਲ ਨਹੀਂ ਦਿੰਦੇ ਅਸੀਂ ਤੇ ਸਾਨੂੰ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਉਹਨਾਂ ਨੂੰ ਪਰਿਵਾਰਕ ਮਾਹੌਲ ਦੇਣਾ ਚਾਹੀਦਾ ਹੈ ਪਰਿਵਾਰ ਵਿੱਚ ' ਬੈਠਣਾ ਉੱਠਣਾ ਦੱਸਣਾ ਚਾਹੀਦਾ
ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਆ ਕੋਈ ਅੱਜ ਕੱਲ ਦੇਖਿਆ ਹੋ ਕਿ ਮਾਂ ਪਿਓ ਨੂੰ ਛੱਡ ਕੇ ਚੱਲ ਜਾਂਦੇ ਹੈਗੇ ਆ ਇਹ ਦੇਖਦੇ ਨੀ ਹੈਗੇ ਮਾਂ ਪਿਓਦ ਕਿੰਨਾ ਆਪਣੇ ਬੱਚਿਆਂ ਨੂੰ ਕੀਤਾ ਹੈਗਾ ਕਿੱਦਾਂ ਪਾਲਿਆ ਕਿੱਦਾਂ ਕਿੰਨਾ ਕੁੱਝ ਕੀਤਾ ਹੈਗਾ ਇਹ ਅੱਜ ਕੱਲ੍ਹ ਬੋਤ ਜ਼ਿਆਦਾ ਹੋ ਗਿਆ ਹੋਇਆ
ਹਾਂਜੀ ਪਰ ਹੁਣ ਤਾਂ ਅੱਗੇ ਨਾਲੋਂ ਬਹੁਤ ਜ਼ਿਆਦਾ ਫ਼ਰਕ ਪੈ ਗਿਆ ਇਹ ਹੈ ਕਿ ਜਿਹੜਾ ਪਤਾ ਲੱਗਦਾ ਜਾਂਦਾ ਬ ਬੱਚਿਆਂ ਨੂੰ ਕਿ ਕਿਸ ਤਰ੍ਹਾਂ ਅਸੀਂ ਪਰਿਵਾਰਾਂ ਵਿੱਚ ਤਾਏ ਚਾਚੇ ਮਾਮਿਆਂ ਨਾਲ ਰਹਿਣਾ ਸਹਿਣਾ ਜਦੋਂ ਕੋਈ ਪਰਿਵਾਰਕ ਕੋਈ ਪ੍ਰੋਗਰਾਮ ਹੋਵੇ ਉਦੋਂ ਬੱਚਿਆਂ ਨੂੰ ਦੱਸਣਾ ਚਾਹੀਦਾ ਸਾਰਾ ਕੁਛ ਦੱਸਣਾ ਚਾਹੀਦਾ ਕਿ ਕਿਸ ਤਰ੍ਹਾਂ ਅਸੀਂ ਹਰ ਇੱਕ ਪ੍ਰੋਗਰਾਮ ਨੂੰ ਅਟੈਂਡ ਕਰਨਾ ਸਭ ਕੁਛ ਕਰਨਾ ਤੇ, ਵਧੀਆ ਲੱਗਦਾ ਏਦਾਂ ਪਰਿਵਾਰ ਦੇ ਨਾਲ, ਇਕੱਠਿਆਂ ਰਹਿਣ ਦੇ ਨਾਲ, ਹੁਣ ਸਾਡੇ ਘਰ ਦਾ ਤਾਂ ਮਾਹੌਲ ਇਸੇ ਤਰ੍ਹਾਂ ਦਾ ਈ ਐ। ਕਿ ਅਸੀਂ ਕੋਈ ਵੀ ਪ੍ਰੋਗਰਾਮ ਹੋਵੇ, ਸਾਰਾ ਪਰਿਵਾਰ ਇਕੱਠੇ ਹੁੰਨੇ ਆ। ਬੱਚਿਆਂ ਨੂੰ ਦੱਸਦੇ ਆ, ਬਈ ਕਿਸ ਤਰ੍ਹਾਂ ਰਹਿਣਾ ਇਹਨਾਂ ਦੇ ਨਾਲ। ਕਿਸ ਤਰ੍ਹਾਂ ਇਹਨਾਂ ਨੂੰ ਲਿਆਕਤ ਨਾਲ ਬਲਾਣਾ।
ਅੱਛਾ ਜੀ, ਹਾਂਜੀ ਹਾਂਜੀ। ਜਿੱਦਾਂ ਤੁਸੀਂ ਦੱਸੋਗੇ, ਜੁਆਇੰਟ ਫੈਮਿਲੀ ਦੇ ਫਾਇਦੇ ਵੀ ਹੁੰਦੇ ਆ ਕਿ ਨੁਕਸਾਨ ਵੀ?
ਨਹੀਂ ਜੀ, ਨੁਕਸਾਨ ਤੇ ਕੋਈ ਨੀ ਹੁੰਦਾ, ਤੇ ਫਾਇਦੇ ਜੇ ਤੁਸੀਂ ਫਾਇਦੇ ਦੀ ਗੱਲ ਕਰੋ ਫਾਇਦੇ ਤਾਂ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ ਹਾਂਜੀ। ਜਿੱਦਾਂ ਕਿ ਮੰਨ ਲਓ ਕਿ ਜਿਸ ਤਰ੍ਹਾਂ ਹੁਣ ਮੈਂ ਪਿੱਛੇ ਜੇ ਔਪਰੇਸ਼ਨ ਕਰਵਾਇਆ ਸੀਗਾ- ਆਪਣਾ।
ਅੱਛਾ ਜੀ।
ਤਾਂ, ਦੇਖੋ ਮੇਰੀ ਦੋਨੋ ਜਠਾਣੀਆਂ ਨੇ ਕਿਆ, ਮੈਨੂੰ ਇੱਕ ਮਿੰਟ ਵੀ ਬੈੱਡ ਦੇ ਉੱਤੋਂ ਉੱਠਣ ਦੀ ਇਜਾਜ਼ਤ ਨਹੀਂ ਦਿੱਤੀ, ਕਹਿੰਦੇ ਕਿ ਨਹੀਂ ਅਸੀਂ ਤੇਰਾ ਪੂਰਾ ਧਿਆਨ ਧਿਆਨ ਦਵਾਂਗੇ ਹੈਨਾ। ਪਰਿਵਾਰ ਵੀ ਉਹੀ ਹੁੰਦਾ ਜਿਹੜਾ ਦੁੱਖ ਵਿੱਚ ਸਾਥ ਦਵੇ। ਹੈਨਾ, ਤੇ ਪੂਰਾ ਮੇਰਾ ਉਹਨਾਂ ਦੇ ਖਾਣ ਪੀਣ ਦਾ, ਟਾਈਮ ਸਿਰ ਦਵਾਈ ਦੇਣੀ, ਟਾਈਮ ਸਿਰ ਮੇਰਾ ਪੂਰੀ ਕੇਅਰ ਕਰਨੀ। ਪੂਰੀ ਉਹਨਾਂ ਨੇ ਮੇਰਾ ਸਾਥ ਦਿੱਤਾ, ਹਾਂਜੀ ਤੇ ਫੈਦੇ ਤਾਂ ਬਹੁਤ ਹੁੰਦੇ ਨੇ।
ਅੱਛਾ ਜੀ, ਹੁਣ ਇਹੀ ਏ ਹੁਣ ਦੇਖੋ ਹੁਣ ਮੇਰੇ ਪਾਪਾ ਹੈਗੇ, ਮੇਰੇ ਪਾਪਾ ਸ਼ੋਪ ਤੇ ਕੰਮ ਕਰਦੇ ਆ, ਸਵੇਰੇ ਜਾਂਦੇ ਆ, ਰਾਤੀ ਆਂਦੇ ਐ। ਮੇਰਾ ਬ੍ਰਦਰ ਵੀ ਹੈਗਾ ਦਿੱਲੀ, ਉਹ ਗੁੜਗਾਉ ਜੋਬ ਕਰਦਾ।
ਅੱਛਾ ਜੀ।
ਹਾਂਜੀ, ਤੇ ਮੈਂ ਵੀ ਜੋਬ ਕਰਦਾ ਰਾਤ ਨੂੰ, ਮਦਰ ਮੇਰੇ ਹਾਊਸ ਵਾਈਫ ਐ ਜੀ।
ਹਾਂਜੀ, ਮੈਂ ਵੀ ਹਾਊਸ ਵਾਈਫ਼ ਹੀ ਆ, ਮੇਰੀਆਂ ਜਠਾਣੀਆਂ ਵੀ ਹਾਊਸ ਵਾਈਫ਼ ਹੀ ਨੇ। ਪਰ, ਅਸੀਂ ਵਧੀਆ ਟਾਈਮ ਆਪਣਾ ਸਪੈਂਡ ਕਰਦੀਆਂ ਵਾ। ਬੈਠ ਕੇ, ਹੱਸ ਖੇਡ ਕੇ, ਹਾਂਜੀ।
ਅੱਛਾ ਜੀ, ਤੁਹਾਡੇ ਬੱਚੇ ਕੀ ਕੰਮ ਕਰਦੇ ਜੀ?
ਮੇਰੇ ਚਾਰ ਬੇਟੇ ਨੇ। ਹਾਂਜੀ, ਤੇ ਤਿੰਨ ਬੇਟੇ ਮੇਰੇ ਬਾਹਰ ਨੇ, ਇੱਕ ਬੇਟਾ ਮੇਰੇ ਕੋਲ ਰਹਿੰਦਾ, ਹਾਂਜੀ, ਹਾਂਜੀ ਹਾਂਜੀ ਉਹ ਕੰਪਿਊਟਰ ਦਾ ਕੰਮ ਕਰਦਾ।
ਅੱਛਾ ਜੀ, ਉਹਨਾਂ ਦੇ ਵਿਆਹ ਹੋ ਗਏ ਆ ਜੀ?
ਦੋ ਮੰਗ ਲਏ ਹੋਏ ਨੇ, ਤੇ ਦੋ ਹਜੇ ਰਹਿੰਦੇ ਨੇ ਮੰਗਣ ਵਾਲੇ।
ਅੱਛਾ ਅੱਛਾ।
ਹਾਂਜੀ, ਹਾਂਜੀ ਦੋ ਦੇ ਰਹਿੰਦੇ ਨੇ। ਵਾਹਿਗੁਰੂ ਨੇ ਚਾਹਿਆ ਤਾਂ ਓ ਵੀ ਜਲਦੀ ਹੋ ਜਾਣੇ ਨੇ, ਹਾਂਜੀ ਹਾਂਜੀ।
ਹੋਰ, ਤੁਸੀਂ ਦੱਸੋ ਜੀ ਪਰਿਵਾਰ ਬਾਰੇ?
ਪਰਿਵਾਰ ਬਾਰੇ ਇਹੀ ਦੱਸਿਆ ਕਿ ਜਿੱਥੇ ਹੁਣ ਆਪਣੇ ਦੋ ਬੱਚੇ ਮੰਗੇ ਨੇ ਤੇ ਉਹਨਾਂ ਨੂੰ ਬੇਟੀਆਂ ਨੂੰ ਇੱਕੋ ਹੀ ਗੱਲ ਦੱਸੀ ਐ ਕਿ ਅਸੀਂ ਸ਼ੁਰੂ ਤੋਂ ਏਦਾ ਰਹਿੰਦੇ ਆਏ ਆ, ਸਾਰਾ ਪਰਿਵਾਰ- ਇਕੱਠੇ, ਹੁਣ ਇਹ ਜਿਹੜੀ ਆ ਜਿੰਮੇਵਾਰੀ ਇਹ ਤੁਹਾਨੂੰ ਦੇ ਤੀ ਐ। ਕਿ ਤੁਸੀਂ ਕਿਸ ਤਰ੍ਹਾਂ ਇਕੱਠੀਆਂ ਰਹਿਣਾ ਆ, ਸਾਰੇ ਪਰਿਵਾਰ ਦੇ ਵਿੱਚ। ਹੈਨਾ, ਕਿਉਂਕਿ ਇੱਕ ਘਰ ਛੱਡ ਕੇ ਦੂਸ ਰੇ ਘਰ ਬੱਚੇ ਨੇ ਆਉਣਾ ਆ, ਫ਼ਿਰ ਉਹਨੂੰ ਪਹਿਲਾਂ ਹੀ ਅਸੀਂ ਦੱਸਿਆ ਹੋਇਆ ਕਿ ਬੇ ਤੇ, ਇਸ ਤਰ੍ਹਾਂ ਸਾਡੇ ਹੈਗੇ ਸਾਰੇ ਰਿਸ਼ਤੇਦਾਰ ਉਹਨਾਂ ਨਾਲ ਤੁਸੀਂ ਕਿਸ ਤਰ੍ਹਾਂ ਰਹਿਣਾ। ਪਿਆਰ ਨਾਲ ਰਹਿਣਾ, ਪਿਆਰ ਦਊਂਗੇ ਤੇ ਪਿਆਰ ਮਿਲੇਗਾ।
ਹਾਂਜੀ-ਹਾਂਜੀ ਇਧਰ ਗੱਲ ਬਿਲਕੁਲ ਸਹੀ ਹੈ ਜੀ ਹੁ ਹੁਣ ਸਾਡੇ ਏਦਾ ਂ ਦੇਖ ਲਓ, ਜੁਆਇੰਟ ਫੈਮਿਲੀ ਹੈਗੀ ਹੈ। ਹੁਣ ਆਪਾਂ ਵੀ ਇਹ ਸਾ ਸਾਡਾ ਵੀ ਬੜਾ ਹੈਗਾ ਤੁਹਾਡੇ ਸਾਡੇ ਤਾਏ ਨਾਲ, ਤਾਈ ਨਾਲ, ਭਰਾ ਨਾਲ। ਭੈਣ ਦਾ ਉਹਨਾ ਨਾਲਾ ਬਹੁਤ ਜ਼ਿਆਦਾ ਹੈਗਾ। ਏਤਕੀ ਉਹਨਾਂ ਨੇ ਆਣਾ ਦੀਵਾਲੀ ਤੇ ਆਣਾ ਅਕਤੂਬਰ ਤੇ। ੳਹ ਸਾਰੇ੍ ਬਾਹਰ ਉਹ ਅਮੈਰੀਕਾ ਹੀ ਆ। ਸਾਰੇ ਬਾਹਰ ਹੀ ਆ। ਉੱਥੇ ਵੱਡੀ ਦੀਦੀ ਮ- ਮੈਰਿਜ ਹੋ ਗਈ ਹੋਈ ਹੈ, ਮੈਰਿਜ ਹੋ ਇਹ ਹੋ ਗਈ ਹੈ।
ਅੱਛਾ ਜੀ, ਅੱਛਾ ਜੀ। ਠੀਕ ਹੈ ਜੀ, ਚਲੋ ਵਧੀਆ।
ਮੁਡਾ- ਜੇ ਜੇ ਤੁਹਾਡੇ ਧਿਆਨ ਚ ਹੋਇਆ, ਤੇ ਜੇ ਤੁਹਾਡੇ ਧਿਆਨ ਚ ਹੋਇਆ ਤੇ ਦੱਸੀਓ।
ਹਾਂਜੀ-ਹਾਂਜੀ ਜ਼ਰੂਰ ਜੀ, ਜ਼ਰੂਰ ਦੱਸਾਂਗੇ ਜੀ ਇਹਦੀ ਕਿਹੜੀ ਗੱਲ ਏ। ਪਰਿਵਾਰ ਬਣਿਆ ਇਸੇ ਕਰਕੇ ਬਣਿਆ ਗਾਂਹ ਦ ਗਾਂਹ। ਅੱਗੇ ਚਲੋ ਮਹਾਰਾਜ ਵਾਧਾ ਪਾਵੇ।
ਹੋਰ, ਤੁਸੀਂ ਦੱਸੋ ਜੀ ਪਰਿਵਾਰ ਬਾਰੇ?
ਪਰਿਵਾਰ ਬਾਰੇ ਤਾਂ ਜਿੰਨੀ ਸਿਫਤ ਕੀਤੀ ਜਾਵੇ ਉਨੀ ਘੱਟ ਹੈ। ਮੈਨੂੰ ਤਾਂ ਜਿੱਥੇ ਤੱਕ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੀ ਰਹਿਣਾ ਚਾਹੀਦਾ।
ਹਾਂਜੀ-ਹਾਂਜੀ ਕੱਠੇ ਰਹਿਣਾ ਚਾਹੀਦਾ। ਕੋਈ ਅੱਜ ਕੱਲ੍ਹ ਦੇਖਿਆ ਹੋਇ, ਇੱਕ ਲੋਕ ਜਿਆਦਾ ਕੱਠੇ ਰਹਿੰਦੇ ਨੀ ਹੈਗੇ, ਅਲੱਗ-ਅਲੱਗ- ਕਰ ਲੈਂਦੇ ਆ। ਕੋਠੀਆਂ ਅਲੱਗ ਅਲੱਗ ਕਰ ਲੈਂਦੇ ਆ। ਇਹ ਕਰ ਲੈਂਦੇ ਆ ਕਿ ਮੇ- ਕੋਈ ਕੰਮ ਨੀ ਹੋਉਣਾ ਤਾਂ ਅਲੱਗ ਹੋ ਜਾਈਏ, ਤਾਂ ਅਲੱਗ ਹੋ ਜਾਈਏ।
ਦੇਖੋ, ਕੰਮ ਤੇ ਉਹੀ ਹੈ। ਇੱਕ ਵਾਸਤੇ ਵੀ ਉਹੀ ਹੈ, ਤੇ ਦੋ ਵਾਸਤੇ ਵੀ ਉਹੀ ਹੈ। ਇੱਕ ਵਾਸਤੇ ਵੀ ਉਹੀ ਆਟਾ ਗੁੰਨਣਾ ਤੇ, ਦੋ ਵਾਸਤੇ ਵੀ ਉਹੀ ਗੁੰਨਣਾ ਤੇ ਆਟਾ। ਆਟਾ ਤੇ ਗੁੰਨਣਾ ਹੀ ਹੈ ਨਾ? ਖਾਣਾ ਤਾਂ ਬਣਨਾ ਹੀ ਹੈ ਨਾ? ਜੇ ਇੱਕ ਦਾ ਅਸੀਂ ਬਣਾਉਣੇ ਤਾਂ ਦੋ ਦਾ ਨੈਚੁਰਲੀ ਬਣ ਹੀ ਜਾਂਦਾ ਹੈ। ਹੈਨਾ, ਇਹ ਜੇ ਬੱਚਿਆਂ ਨੂੰ ਅਸੀਂ ਪਹਿਲਾਂ ਤੋਂ ਸ਼ੁਰੂ ਤੋਂ ਗਾਈਡ ਕਰੀਏ ਨਾ- ਦੱਸੀਏ, ਤੇ ਬੱਚਾ ਆਪਣੇ ਆਪ ਹੀ ਉਹ ਗੱਲਾਂ ਨੂੰ ਐਗਰੀ ਕਰ ਲੈਂਦਾ ਮੰਨ ਜਾਂਦਾ ਏ। ਕਿ ਹਾਂਜੀ। ਮੈਨੂੰ ਕੀ ਸਮਝਾਇਆ ਆਰੇ।
ਇਹ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ, ਹੈਗੀ ਆ ਜੀ।
ਸਾਨੂੰ ਪੱਚੀ ਸਾਲ ਹੋ ਗਏ ਨੇ ਇਕੱਠਿਆਂ ਨੂੰ- ਰਹਿੰਦੀਆਂ। ਬੜੀ ਵਧੀਆ ਹਾਂਜੀ ਹੋਰ ਨੀਭੀ ਜਾਂਦੀ ਪਈ ਏ। ਕਦੀ ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਹਾਂਜੀ।
ਅੱਛਾ ਜੀ, ਇਹ ਤਾਂ ਵਧੀਆ ਗੱਲ ਹੈਗੀ ਏ।
ਹਾਂਜੀ-ਹਾਂਜੀ। ਤੁਹਾਡੇ ਮੰਮੀ ਦੀ ਮੈਰਿਜ ਨੂੰ ਕਿੰਨਾ ਚਿਕਰ ਹੋ ਗਿਆ?
ਮੇਰੀ ਅਜੇ ਤੱਕ ਮੈਰਿਜ ਹੋਈ ਨੀ ਜੀ।
ਨਹੀਂ, ਤੁਹਾਡੀੇ ਮੰਮਾ ਦੀ।
ਮੰਮਾ ਨੂੰ, ਉਹਨਾਂ ਨੂੰ ਪੱਚੀ ਸਾਲ ਹੋ ਗਏ ਜੀ।
ਅੱਛਾ ਜੀ। ਚਲੋ, ਫਿਰ ਤੇ ਨਹੀਂ ਫਿਰ ਤੇ ਵਧੀਆ।
ਉਹਨ ਪੱਚੀ ਸਾਲ ਹੋ ਗਏ ਏ ਜੀ।
ਅੱਛਾ ਜੀ। ਚਲੋ, ਵਧੀਆ ਫਿਰ ਤਾਂ। ਬਹੁਤ ਵਧੀਆ, ਮੈਨੂੰ ਵੀ ਬਹੁਤ ਖੁਸ਼ੀ ਹੋਈ ਸੁਣ ਕੇ ਕਿ ਤੁਸੀਂ ਸਾਰਾ ਪਰਿਵਾਰ ਇਕੱਠੇ ਰਹਿੰਦੇ ਹੋ।
ਹਾਂਜੀ, ਆਪਾਂ ਬਹੁਤ ਇਕੱਠੇ ਰਹਿੰਦੇ ਹਾਂ ਜੀ।
ਹਾਂਜੀ-ਹਾਂਜੀ, ਇਹ ਤਾਂ ਗੱਲ ਹੈਗੀ ਹੈ ਹੋਰ?
ਮਤਲਬ ਹੈ ਵੀ ਇਹਦਾ ਦੇ ਆ ਕਿ ਉਹਨਾਂ ਨੇ- ਕਿਸੇ ਨੂੰ ਨਾ ਨੀ ਕਰਨੀ ਕੋਈ ਕੰਮ ਨੂੰ, ਕੋਈ ਵੀ ਚੀਜ਼ ਹੋਵੇ। ਸਾਰੇ ਕੰਮ ਨੂੰ ਹਾਂ-ਹਾਂ ਹੀ ਕਰਨੀ ਹੈ। ਇਹ ਤਾਂ ਮੇਰੇ ਮਦਰ'ਚ ਸਭ ਸਭ ਤੋਂ ਵੱਡੀ ਵਧੀਆ ਕੁਆਲਿਟੀ ਹੈ। ਮੇਰੀ ਮੰਮਾ ਕਿਸੇ ਨੂੰ ਮਨਾ ਨੂੰ ਨੀ ਕਰਦੇ ਹੈਗੇ।
ਨਹੀਂ, ਵਧੀਆ ਗੱਲ ਹੈ ਐ ਤੇ ਫਿਰ ਪਿੱਛੋਂ ਤੁਸੀਂ ਇਹ ਦੇਖੋ ਕਿ ਫਿਰ ਤੁਹਾਡੇ ਨਾਨਾ ਨਾਨੀ ਦੇ ਸੰਸਕਾਰ ਕਿੰਨੇ ਵਧੀਆ ਹੋਣਗੇ। ਜੇ ਉਹ ਅੱਜ ਇੱਥੇ ਪਰਿਵਾਰ ਦੇ ਵਿੱਚ ਵਿਚਰਦੇ ਪਏ ਨੇ ਤੇ ਉਹਨਾਂ ਦੇ ਸੰਸਕਾਰ ਕਿੰਨੇ ਵਧੀਆ ਹੋਣਗੇ ਹਨਾ? ਹਾਂ ਨਾ ਇਹ ਸਾਨੂੰ ਬਚਪਨ ਤੋਂ ਹੀ ਮਿਲ ਜਾਂਦੇ ਨੇ। ਹਾਂਜੀ, ਨਹੀਂ ਵਧੀਆ ਹੋਰ?
ਹੋਰ ਤੁਸੀਂ ਦੱਸਣਾ ਓ ਜੀ? ਬ੍ਰਦਰ ਮੇਰਾ ਜੀ ਹਾਂਜੀ, ਭਰਾ ਮੇਰਾ ਆ ਜਾਂਦਾ ਜੀ ਜਿੱਦਾਂ ਪਿੰਤ ਤੂਓਹਾਰ ਹੋਵੇ। ਓਦਾਂ ਦੋ-ਤਿੰਨ ਮਹੀਨੇ ਬਾਅਦ ਚੱਕਰ ਲਾ ਦਿੰਦਾ ਹੈਗਾ। ਉੱਥੇ ਜੋਬ ਕਰਦਾ ਹੈਗਾ ਨਾ।
ਅੱਛਾ ਜੀ, ਤੁਸੀਂ ਫੇਰ ਸਾਰਾ ਪਰਿਵਾਰ ਮਤਲਬ ਉੱਥੇ ਕਈ ਵਾਰੀ ਜਾਂਦੇ ਹੋ ਇਕੱਠੇ ਹੋ ਕੇ?
ਨਹੀਂ, ਆਪਾਂ ਉਹ ਉਹ ਆਪਾਂ ਘੁੰਮਣ ਜਾਂਦੇ ਹਾਂ ਕਦੀ-ਕਦੀ ਉਹਦੇ ਕੋਲ।
ਅੱਛਾ ਜੀ।
ਹਾਂਜੀ, ਐਦਕੀ ਆਪਾਂ ਦਿਸੰਬਰ ਤੇ ਗਏ ਸੀਗੇ, ਦਿੱਲੀ ਆਉਦੇ ਤੋਂ। ਆਪਾਂ ਘੁੰਮ ਕੇ ਵੀ ਆਏ ਸਾਰਾ ਕੁਝ ਕੀਤਾ। ਆਪਾਂ ਫਿਰ ਜੈਪੁਰ ਵੀ ਗਏ ਬੜਾ ਇ- ਜੋਯ ਕਰਵਾਾਇਆ ਬ੍ਰਦਰ ਨੇ।
ਅੱਛਾ ਜੀ, ਅਸੀਂ ਮੇਰੇ ਵੀ ਬੇਟੇ ਜਦੋਂ ਆ ਜਾਂਦੇ ਨੇ ਤੇ ਫੇਰ ਪੂਰਾ ਫੇਰ ਪਤਾ ਲੱਗਦਾ ਕਿ ਪਰਿਵਾਰ ਕੀ ਚੀਜ਼ ਹੈ। ਫ਼ਿਰ ਸਾਰਾ ਪਰਿਵਾਰ ਅਸੀਂ ਇਕੱਠੇ ਹੋ ਕੇ ਜਦੋਂ ਬਹਿੰਦੇ ਹਾਂ- ਫੇਰ ਨੀ ਪਤਾ ਲੱਗਦਾ ਕਿੱਥੇ ਦਿਨ ਪੈ ਗਿਆ, ਕਿੱਥੇ ਰਾਤ ਪੈ ਗਈ, ਹਾਂਜੀ।
ਇਹ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ।
ਹਾਂਜੀ, ਰੌਣਕ ਲੱਗ ਜਾਂਦੀ ਹੈ, ਹਾਂਜੀ।
ਜੇ ਹੁਣ ਏਦਾਂ ਹੀ ਆ ਮੇਰਾ ਤਾਏ ਦਾ ਮੁੰਡਾ ਵੀ ਹੈਗਾ ਜਦੋਂ ਆਉਂਦਾ ਆਪਾਂ ਇਹਦਾ ਹੀ ਕਹਿੰਦੇ ਹਾਂ ਰੌਣਕ ਲੱਗ ਜਾਂਦੀ। ਉਹ ਪਹਿਲੇ
ਹੂ।
ਕੋਲੇਜ ਪੜ੍ਹਦਾ ਸੀਗਾ ਨਾ, ਉਹ ਦੂਰ ਪੜ੍ਹਦਾ ਸੀਗਾ। ਆਪਾਂ ਚਲੋ, ਜਦੋਂ ਵੀ ਉਹਨੇ ਇੱਥੇ ਛੁੱਟੀਆਂ ਤੇ ਅਣਾ ਜੂਨ-ਜੁਲਾਈ ਦੀਆਂ- ਆਪਾਂ ਚੱਲ ਕਹਿਣਾ ਓਨੇ ਚੱਲ ਆ ਗਏ ਨਾ ਘਰ ਰੌਣਕ ਲ ਲੈਂਦੇ ਸ਼ਰਾਰਤੀ ਬਹੁਤ ਸੀਗਾ ਨਾ।
ਅੱਛਾ ਜੀ, ਚਲੋ ਵਧੀਆ ਗੱਲ ਐ।
ਭਰਾ ਲੜਦੇ ਆ, ਤੁਹਾਡੇ ਬੇਟੇ ਲੜਦੇ ਆਏ ਇੱਕ ਦੂਜੇ ਨਾਲ?
ਨਹੀਂ-ਨਹੀਂ ਲੜਦੇ-ਲੁੜਦੇ ਨਹੀਂ ਹੈਗੇ। ਬਹੁਤ ਘੱਟ, ਇਨਾ ਨਹੀਂ ਮੈਂ ਕਹਿ ਸਕਦੀ ਕਿ ਲੜਦੇ ਨੇ। ਮਤਲਬ ਉਹਨੂੰ ਲੜਾਈ ਵੀ ਨੀ ਕਹਿ ਸਕਦੇ, ਉਹਨੂੰ ਪਿਆਰ ਹੀ ਕਹਿ ਸਕਦੇ ਹਾਂ। ਹੈਨਾ ਹਾਂ। ਉ ਤਾਂ ਚਲੋ ਛੋਟੀ- ਮੋਟੀ ਤਾਂ ਨੋਕ-ਚੋਕ ਪਰਿਵਾਰਾਂ 'ਚ ਹੋ ਹੀ ਜਾਂਦੀ ਹੈ। ਹਾਂਜੀ-ਹਾਂਜੀ। ਹੋਰ?
ਹੋਰ ਬਸ ਵਧੀਆ ਤੁਸੀਂ ਸੁਣਾਓ। ਹੁਣ ਏਦਾਂ ਹੀ ਆ ਮੇਰਾ ਬ੍ਰਿ ਬ੍ਰਦਰ ਹੈਗਾ, ਉੱਥੇ ਸਵੇਰ ਤੋਂ ਰਹਿ ਕੇ ਅ ਸ਼ਾਮ ਤੱਕ ਜੋਬ ਕਰਦਾ ਹੈਗਾ। ਰਾਤ ਤੇ ਆ ਕੇ ਜਿੰਮ-ਜੁਮ ਚੱਲ ਗਏ। ਫੇਰ, ਉ ਆਕੇ ਰੋਟੀ-ਰੂਟੀ ਖਾ ਲਈ, ਏਦਾਂ ਹੀ ਹੈ ਬਸ।
ਹਾਂ, ਸਾਡੇ ਵੀ ਹੁਣ ਪਰਿਵਾਰ ਵਿੱਚ ਦੋ ਵਿਆਹ ਇਕੱਠੇ ਆ ਰਹੇ ਨੇ। ਤੇ ਹੁਣ ਅੱਗੋਂ ਰੌਣਕਾਂ ਲੱਗਣਗੀਆਂ ਫਿਰ ਦੁਬਾਰਾ। ਮੌਕਾ ਮਿਲੇਗਾ ਸਾਰੇ ਪਰਿਵਾਰ ਨੂੰ ਇਕੱਠੇ ਹੋ ਕੇ ਦੇਖਣ ਦਾ। ਹੈਨਾ? ਹਾਂ ਅੱਗੇ ਹੁੰਦੇ ਸੀਗੇ ਕਿ ਚਲੋ ਕਦੀ ਬਹੁਤ ਟਾਈਮ ਬਾਅਦ ਮਿਲਦੇ ਸੀ, ਹੁਣ ਤਾਂ ਚਲੋ ਇਹ ਵੀ ਹੁਣ ਲਾਗੇਆ ਚਲੋ ਪ੍ਰੋਗਰਾਮ ਆ ਗਏ ਹੁਣ। ਤਾਂ ਆਉਣ ਗਈ ਸਾਰੇ। ਇਕੱਠੇ ਹੋਵਾਂਗੇ, ਉਹਨੂੰ ਉਸ ਦਿਨ ਦਾ ਇੰਤਜ਼ਾਰ ਹੈ। ਸਤਿ ਸ੍ਰੀ ਅਕਾਲ ਸਤਿ, ਸ੍ਰੀ ਅਕਾਲ ਜੀ।